ਹੈਲੋ ਹਾਂਜੀ। ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਜੀ?
ਵਦੀਆ ਤੁਸੀਂ ਸੁਣਾਓ।
ਬਸ -ਬਸ ਵਧੀਆ- ਵਧੀਆ ਹੋਰ ਘਰ ਸਭ ਠੀਕ ਐ।
ਬਸ ਵਧੀਆ, ਕੀ ਕਰਦੇ ਓ
ਬਸ ਬੈਠੇ ਦੇ ਆ, ਕੱਪੜੇ ਤੈ ਲਉਂਦੀ ਪੀਆ ਸੋਚਦੇ ਪਏ ਰਾਤੀ ਕੀ ਬਣਾਣਾ ਤੁਸੀਂ ਕੀ ਬਣਾਇਆ ਅੱਜ
ਮੂੰਗੀ ਧੋਤੀ ਦਾਲ ਬਣਾਈਏ ਅੱਜ ਕਹਿੰਦੇ ਸੀ ਰਾਤੀ ਹਾਂ ਹਲਕੀ-ਹਲਕੀ ਦਾਗ ਬਣਾ ਲਿਓ।
ਹਾਂਜੀ -ਹਾਂਜੀ ਬੱਚੇ ਖਾ ਲੈਂਦ, ਖਾ ਲੈਦੇ ਮੂੰਗੀ ਧੋਤੀ ਦਾਲ
ਹਾਂਜੀ ਆਰਾਮ ਨਾਲ ਖਾ ਲੈਂਦੇ ਨ।
ਨਹੀਂ ਤੇ ਅੱਜ ਕੱਲ੍ਹ ਦੇ ਬੱਚੇ ਦਾਲਾਂ ਕਿੱਥੇ ਖਾਂਦੇ ਨੇ ਫਾਸਟ ਫੂਡ ਪਸੰਦ ਕਰਦੇ ਆ ਜ਼ਿਆਦਾ
ਸੰਡੇ ਨੂੰ -ਸੰਡੇ ਜ਼ਿਆਦਾਤਰ ਉਹੀ ਖਾਂਦੇ ਨੇ ਪਰ ਖਾ ਲੈਂਦੇ ਨੇ ਕਿਸੇ ਟਾਈਮ
ਹਾਂਜੀ -ਹਾਂਜੀ। ਹਾਂਜੀ ਹੋਰ ਸੁਣਾਓ ਉਹੀਓ ਤੇ ਵਧੀਆ ਸਗੋਂ ਬੱ ਘਰ ਦਾ ਖਾ ਲੈਂਦੇ ਨੇ ਬਾਹਰ ਦੇ ਫਾਸਟ ਫੂਡ ਮੈਦੇ ਵਾਲੇ ਪੀਜ਼ੇ ਬਰਗਰ ਖ਼ਰਾਬ ਹੀ ਕਰਦੇ ਆ ਬੱਚਿਆਂ ਨੂੰ
ਸਹੀ ਗੱਲ ਹੈ ਹੂੰ
ਹਾਂਜੀ ਤੁਸੀਂ ਬਾਜ਼ਾਰੋਂ ਮੰਗਵਾਉਂਦੇ ਹੋ ਕੁਛ ਬੱਚਿਆਂ ਨੂੰ ਕੇ ਘਰ ਬਣਾ ਕੇ ਖਵਾਦੇ ਹੋ ਕ
ਮੈਂ ਤੇ ਘਰ ਹੀ ਬਣਾ ਦਿੰਦੀ ਹਾਂ ਬੱਚਿਆਂ ਨੂੰ ਮਤਲਬ -ਮਤਲਬ ਸੂਜੀ ਵਗੈਰਾ ਦਹੀਂ ਮਿਲਾ ਕੇ ਸੂਜੀ ਦੇ ਚੀਲੇ ਵਗੈਰਾ ਬਣਾਤੇ ਜਾਂ ਪੂੜੇ, ਬੇਸਣ ਦੇ ਵਿੱਚ ਟਮਾਟਰ ਵੈਲ ਬਣਾ ਕੇ ਬ੍ਰੈਡ ਦੇ ਉਤ ਤੇ ਲਾ ਕੇ ਦੇਤੇ ਤਵੇ ਤੇ ਰੋਸਟ ਕਰਕੇ, ਕੁਛ ਵੀ ਬਣਾ ਦਿੰਦੇ ਬੱਚ ਚਲੋ।
ਹਾਂਜੀ- ਹਾਂਜੀ, ਹਾਂਜੀ ਨਹੀਂ ਸਹੀ ਹੈ ਅੱਛੀ ਬਾ-ਗੱਲ ਬਾਹਰ ਦੇ ਗੰਦੇ- ਗੰਦੇ ਤੇਲ ਹੁੰਦੇ ਆ ਉਹ ਕਿੱਦਾਂ, ਕਿਵੇਂ- ਕਿਵੇਂ ਬਣਾਦੇ ਆ ਉਹੀ ਨਾ, ਫਾਸਟ ਫੂਡ ਨਾਲ
ਫਿੰਗਰ ਵਗੈਰਾ ਵੀ ਘਰ ਹੀ ਬਣਾ ਦਿੰਦੇ ਆ ਬੱਚਿਆਂ ਨੂੰ।
ਹਾਂਜੀ -ਹਾਂਜੀ ਉਹ ਬੱਚੇ ਖ਼ੁਸ਼ ਹੋ ਕੇ ਸਗੋਂ, ਮੇਰੇ ਬੱਚੇ ਵੀ ਉਹ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਫਰੈਂਚ ਫਰਾਈਜ਼ ਜੇ ਘਰ ਹੀ ਬਣਾ ਦਿੰਦੇ ਆ, ਬਟ ਹਾਂਜੀ ਪਰ, ਹਾਂਜ- ਹਾਂਜੀ, ਬਾਹਰ ਦੀ ਚੀਜ਼ਾਂ ਨਾਲੋਂ ਘਰ ਦੀ ਚੀਜ਼ਾਂ ਬੈਸਟ ਹੁੰਦੀਆਂ ਬੱਚਿਆਂ ਵਾਸਤੇ, ਆਹੋ ਹਾਂਜੀ -ਹਾਂਜੀ ਹੁਣ ਦੇਖੋ ਜਿਵੇਂ ਬਾਰਿਸ਼ਾਂ ਆਦੀਆਂ ਨੇ ਮਤਲਬ, ਇਹ ਚੀਜ਼ਾਂ ਫੇਰ ਕਿੰਨੀਆਂ ਖ਼ਰਾਬ ਕਰਦੀਆਂ ਨੇ ਜਿਵੇਂ ਲੋਕ ਖਾਂਦੇ ਨੇ ਰੇਹੜੀਆਂ ਤੇ ਖਲੋ- ਖਲੋ ਕੇ, ਚੌਮਿਨ ਹੋ ਗੇ ਹਾਂਜੀ- ਹਾਂਜੀ।
ਗਰਮੀ ਗੰਦਗੀ ਏ ਬਿਲਕੁਲ। ਕਿਉਕੀ ਜਦੋ ਇਕ ਦਮ ਮੀਂਹ ਆਦਾ ਪਿਆ ਸੀ ਸੀਵਰਾਂ ਚ ਪਾਣੀ- ਪੂਣੀ ਬਾਹਰ ਆਣਾ। ਉੱਥੇ ਹੀ ਰੇਹੜੀਆਂ ਲੱਗੀਆਂ ਹੁੰਦੀਆਂ ਸਾਰੀ ਜਗ੍ਹਾ ਤੇ।
ਹਾਂਜੀ ਹਾਂਜੀ ਕਿੰਨੀ ਗੰਦਗੀ, ਇਹ ਉਹੀਓ ਨਾ ਉਹੀਓ ਉੱਥੋਂ ਹੀ ਧੋਈ ਜਾਂਦੇ ਨੇ ਉੱਥੋਂ ਹੀ ਖਵਾਈ ਜਾਂਦੇ ਨੇ ਬੋਤ ਮਤਲਬ ਗੰਦਾ ਕਰਦੇ ਨੇ ਰੇਹੜੀਆਂ ਵੱਲ ਮਤਲਬ ਰੇਹੜੀਆਂ ਤੇ ਨੀ ਖਾਣਾ ਚਾਹੀਦਾ। ਮਤਲਬ ਸਟ੍ਰੀਟ ਫੂਡ ਖਰਾਬ ਕਰਦਾ ਐ ਪੇਟ। ਹਾਂਜੀ-ਹਾਂਜੀ ਓਇਓ ਨਾ ਜਿੰਨੇ ਮੱਛਰ ਬ ਖ਼ਿਆਂ ਬਹਿੰਦੀਆਂ ਨੇ ਓਹੀਓ ਅਸੀਂ ਲੋਕ ਖਾਈ ਜਾਂਨੇ ਆਂ। ਆ ਜਿਵੇਂ ਜੇ ਹਾਂਜੀ-ਹਾਂਜੀ ਤਾਂ ਈ ਤੇ ਬਿਮਾਰੀਆਂ ਨੇ ਨਾ, ਬਿਮਾਰੀਆਂ ਵੀ ਤਾਂ ਈ ਏਹੋ ਜੀ ਬਿਮਾਰੀਆਂ ਚੱਲ ਰਹੀਆਂ ਨੇ ਜਿਹਨਾਂ ਦਾ ਕਦੇ ਨਾਮ ਨੀ ਸੁਨਆ ਹੋਏਗਾ। ਕਰ ਬੱਚਿਆਂ ਨੂੰ ਕੋਈ ਅਲਰਜੀ ਨਿਕਲ ਆਂਦੀ ਏ ਕੋਈ ਨਾ ਕੋਈ ਚੀਜ਼ ਤੇ ਸਾਨੂੰ ਪਤਾ ਈ ਨਿ ਲੱਗਦਾ ਵੀ ਅਸੀਂ ਕੇੜੀ ਚੀਜ਼ ਖਵਾਈਏ। ਹਾਂਜੀ-ਹਾਂਜੀ ਓਇਓ ਨਾ ਫਿਰ ਅਸੀਂ ਸੋਚਦੇ ਆਂ ਬੱਚੇ ਹਾਂਜੀ ਬੱਚੇ ਨੇ ਕੀ ਖਾ ਲਿਆ ਚੁਸਨੀਆਂ ਆਂਦੀਆਂ ਨੇ ਚਿਪਸ ਵਿੱਚੋਂ ਅ ਕੀ ਕੁਛ ਨਿ ਕਲਦਾ ਏ ਉਸ ਦਿਨ ਇੱਕ ਨਿਊਜ ਆ ਰੀ
ਕਰਦੇ
ਰੀ ਸੀ ਕਿ ਇੱਕ ਨਿਊਜ ਆ ਰੀ ਸੀ ਚਿਪਸ ਖਾਂਦੇ-ਖਾਂਦੇ ਬੱਚੇ ਦੇ ਗਲੇ 'ਚ ਫਸ ਗਆ।
ਹੂੰ।
ਬੱਚਾ ਸੀ ਚਿਪਸ ਖਾ ਰਿਹਾ ਸੀ, ਹਾਂਜੀ, ਹਾਂਜੀ ਓਇਓ ਨਾ ਅਸੀ ਬੱਚੇ ਚੇਆਂ ਨੂੰ ਕਿੰਨੇ ਪੈਕੇਟ ਦੇ ਰੇ ਆ ਖਾਓ, ਜਾਓ ਚੀਜ਼ ਲੈ ਆਓ। ਖੁਦ ਈ ਅਸੀਂ ਓਸ ਪਾਸੇ ਬੱਚਿਆਂ ਨੂੰ ਕਰ ਰੇ ਆਂ। ਓਈ ਨਾ ਪਹਿਲੇ, ਪਹਿਲੇ ਟਾਈਮ ਤੇ ਇੰਨੇ ਐ ਵੀ ਨੀ ਹੁੰਦੇ
ਬੱਚੇ ਐ ਖਾ ਲੈਨ ਓ ਖਾ ਲੈਨ।
ਹਾਂਜੀ ਪਰ ਐ ਚੀਜ਼ਾਂ ਬੱਚਿਆਂ ਦੀ ਸੇਤ ਵਾਸਤੇ
ਹਾਂ, ਸਹੀ ਗੱਲ ਏ। ਬੋਤ ਜਾਦਾ ਹੋ ਜਾਂਦੀਆਂ, ਨਵੀਂ ਤੋਂ ਨਵੀਂ ਬਿਮਾਰੀ ਚੱਲਦੀ ਏ ਬੱਚਿਆਂ ਨੂੰ।
ਹਾਂ ਤਾਂ ਈ ਤੇ ਚੱਲੀਆਂ ਨੇ ਨਾ ਐ ਪੈਕਟ ਜੇੜੇ ਚੱਲੇ ਹੋਏ ਨੇ ਐ ਪਤਾ ਨੀ ਕਿੱਦਾਂ ਕਦੋਂ-ਕਦੋਂ ਦੇ ਪੈਕਿੰਗ ਹੋਏ ਹੋਨ ਦੇ ਨੇ ਕਿੰਨਾ-ਕਿੰਨਾ ਦੇ 'ਚ
ਕਿੰਨੇ ਦਿਨ ਤੇ ਪਤਾ ਨੀ ਬੰਦ ਹੁੰਦਾ ਐ ਸਾਰਾ ਕੁਝ।
ਹਾਂਜੀ-ਹਾਂਜੀ, ਓਇਓ ਨਾ, ਓਇਓ ਤੇ। ਐ ਜੇੜੀ ਕੋਲਡ ਡਰਿੰਕ ਪੀਂਦੇ ਨੇ ਬੱਚੇ ਐ ਵੀ ਕਿੰਨੀ ਨੁਕਸਾਨ ਕਰਦੀ ਏ ਕੋਲਡ ਡਰਿੰਕ।
ਹਾਂ ਨੀਰੀ ਜੈਰ ਹੁੰਦੀ ਐ ਤੇ ਫਿਰ ਵੀ, ਫੇਰ ਵੀ ਅਸੀਂ ਦੇਖਲੋ ਅਸੀਂ ਫੇਰ ਵੀ ਪੀ ਜਾਂਨੇ ਆਂ।
ਹਾਂਜੀ-ਹਾਂਜੀ।
। ਕੋਸ਼ਿਸ਼ ਕਰਨੇ ਓਨੂੰ
ਹਾਂਜੀ ਅਸੀਂ ਹਾਂ ਕੋਲਡ ਡਰਿੰਕ ਲਿਆਓ। ਕੋਲਡ ਡਰਿੰਕ ਲਿਆਓ ਪਰ ਕਿੰਨੇ ਏਹ 'ਚ ਸ਼ੂਗਰ ਕਿੰਨੀ ਜਾਦਾ ਹੁੰਦੀ ਐ।
ਹਾਂ ਬੋਤ ਜਾਦਾ ਕੈਲਰੀ, ਸ਼ੂਗਰ ਵਗੈਰਾ ਬੀਤ ਹੁੰਦਾ ਏਦੇ 'ਚ। ਜੇੜਾ ਨੀਰਾ ਫੈਟ ਦਾ ਘਰ ਬਨਦਾ ਅੱਜ ਕੱਲ ਦੇ ਟਾਈਮ।
ਹੂੰ, ਓਇਓ ਨਾ, ਅਸੀਂ ਐ ਅਸੀਂ ਬੀ ਬਿਮਾਰੀਆਂ ਤਾਂ ਈ ਲੱਗਦੀਆਂ ਨੇ ਤਾਂ ਈ ਸ਼ੂਗਰ ਹੋ ਗੀ, ਬੀਪੀ ਹੋ ਗਿਆ, ਸੀ ਤਲਿਆ ਫਲਿਆ ਖਾ ਲਿਆ, ਬਾਰ ਦਾ ਖਾ ਲਿਆ, ਏਧਰ, ਉਧਰ ਖਾ ਲਿਆ। ਓਈ ਐ ਨਾ ਜੇ ਅਸੀਂ ਸ ਹਾਂਜੀ, ਜੇ ਅਸੀਂ ਬੱਚਿਆਂ ਨੂੰ ਹਾਂ ਹਾਂਜੀ-ਹਾਂਜੀ ਓਇਓ ਤੇ ਗੱਲ ਐ ਨਾ ਅਸੀਂ ਕੀ ਕਹਿਣਾ ਐ ਸਹੀ ਗੱਲ ਐ। ਪਰ ਸਾਨੂੰ ਮਤਲਬ ਰੋ ਰੋਕਨਾ, ਰੁਕਨਾ ਚਾਈਦਾ ਪਰ ਜਿੰਨਾ ਜਾਦਾ ਮਤਲਬ ਰੁਕਨਾ ਚਾਈਦਾ ਨਾ ਲੋਕ ਉਨਾਂ ਹੀ ਜਾਦਾ ਖਾ ਰੇ ਨੇ।
ਹਾਂ ਅੱਜ ਕੱਲ ਦੇ ਟਾਈਮ ਤੋਂ ਹੀ ਉਹੀ ਆਲਸ ਕਰਦੇ ਨਾ ਬੰਦਾ ਚਲੋ ਬਾਹਰੋਂ ਮੰਗਾ ਕੇ ਖਾ ਲੈਂਨੇ ਆਂ
ਹਾਂਜੀ ਹੁਣ ਬਾਹਰ ਜਾਓ ਬਜ਼ਾਰ ਜੋ ਰੇਹੜੀਆਂ ਤੇ ਭਰੀਆਂ ਹੁੰਦੀਆਂ ਜੇ, ਹਰ ਰੇਹੜੀ ਤੇ ਚਾਰ ਪੰਜ ਛੇ ਬੰਦੇ ਖਲੋਤੇ ਨੇ
ਹੂ
ਖਾ ਰਹੇ ਨੇ, ਮਤਲਬ ਇਹ ਖਾਣ ਪੀਣ ਦਾ ਕੰਮ ਜ਼ਿਆਦਾ ਚੱਲ ਗਿਆ, ਦੂਜੇ ਕੰਮਾਂ ਨਾਲੋਂ ਇਹ ਫਾਸਟ ਫੂਡ ਵਾਲੇ ਕੰਮ, ਜ਼ਿਆਦਾ ਲੋਕ ਜ਼ਿਆਦਾ ਖਾ ਰਹੇ ਨੇ ਬਹੁਤ ਜ਼ਿਆਦਾ ਖਾ ਰਹੇ ਨੇ ਲੋਕੀ
ਉਹ ਅੱਜ ਕੱਲ੍ਹ ਇਹਨੂੰ ਹੀ ਜ਼ਿਆਦਾ ਮ ਮੇਨ ਕਰਦੇ ਨੇ ਅੱਜ ਕੱਲ੍ਹ
ਹਾਂਜੀ ਹਾਂਜੀ ਜਬਕਿ ਇਹ ਹਾਂਜੀ ਹਾਂਜੀ ਜੀ ਹਾਂਜੀ ਉਹੀ ਹੈ ਨਾ ਜਦਕਿ ਸਭ ਤੋਂ ਜ਼ਿਆਦਾ ਨੁਕਸਾਨ ਇਹੀ ਚੀਜ਼ਾਂ ਪਹੁੰਚਾ ਰਹੀਆਂ ਸਾਨੂੰ, ਪਰ ਲੋਕਾਂ ਨੂੰ ਸਮਝ ਨੀ ਆ ਰਹੀ ਨਾ, ਲੋਕੀ ਕਿਸੇ ਨੂੰ ਦਿਖਾਈ ਸਾਨੂੰ ਐਂ ਹੋ ਗਿਆ ਹਾਯੇ ਸਾਨੂੰ ਬੀ ਪੀ ਹੋ ਗਿਆ, ਹਾਯੇ ਸਾਨੂੰ ਸ਼ੂਗਰ ਹੋ ਗਈ, ਮਤਲਬ ਇਹ ਪ੍ਰੋਬਲਮ ਹੋ ਗਈ ਉਹ ਪ੍ਰੋਬਲਮ ਹੋ ਗਈ, ਪਰ ਆਪਣੀ ਡਾਇਟ ਨੀ ਦੇਖ ਰਹੇ ਨਾ ਆਪਾਂ ਕੀ ਖਾ ਰਹੇ ਆਂ, ਜੋ ਆ ਰਿਆ ਹੈ ਭਾਰੇ ਭਾਰੀਆਂ ਚੀਜ਼ਾਂ ਖਾਈ ਜੋ, ਕ ਕੈਸਟ੍ਰੋਲ ਵੱਧ ਜਾਂਦਾ ਏ, ਉਹਦੇ ਨਾਲ, ਹਾਂਜੀ ਹਾਂਜੀ ਫੈਟ ਦਾ ਕਾਰ ਅਸੀਂ ਲੋਕ ਪਹਿਲੇ ਟਾਈਮ ਲੋਕ ਹੁੰਦੇ ਸੀ, ਸਵੇਰੇ ਉੱਠ ਕੇ ਵੋਕ ਕਰਨੀ ਏ ਐਕਸਰਸਾਈਜ਼ ਕਰਨੀ ਹੈ ਨਾ, ਤੇ ਪਹਿਲੇ ਇੰਨਾ ਪੋਲਿਊਸ਼ਨ ਵੀ ਨਹੀਂ ਹੈਗਾ ਸੀ
ਅੱਛਾ ਪਲਊਸ਼ਨ ਹੈ ਨਾ
ਹਾਂਜੀ ਅੱਜ ਕੱਲ੍ਹ ਪੋਲਿਊਸ਼ਨ ਇੰਨਾ ਹੈਗਾ ਉਹਦੇ ਕਰਕੇ ਫੇਰ ਮਤਲਬ ਪਲਿਊਸ਼ਨ ਵੀ ਔ ਨਾ ਖਾਣ ਪੀਣ ਵੀ ਉਓਦੋਂ
ਉਹ ਨੀ ਆ ਫੇਰ ਸਭ ਕੁੱਝ ਮਹੱਲੇ ਚ ਮਤਲਬ ਪ੍ਰਦੂਸ਼ਣ ਇਨਾ ਫੈਲ ਰਿਹਾ ਵ ਹੂ ਪੋਲਿਊਸ਼ਨ ਨਾਲ ਹੀ ਸਾਰਾ ਗੰਦਗੀਆਂ ਹੋ ਰਹੀਆਂ ਹੈਨਾ
ਹਾਂਜੀ ਹਾਂਜੀ ਉਹੀਓ ਨਾ ਇਹੀਓ ਚੀਜ਼ਾਂ ਤਾਂ ਸਾਨੂੰ ਖ਼ਰਾਬ ਕਰ ਦਿਆਂ ਨੇ
ਉਹੀ ਤੇ ਨਾ, ਉਹੀ ਆਪਾਂ ਸਮਝਦੇ ਨਹੀਂ ਨਾ ਆਪਾਂ ਸ਼ਿ
ਹਾਂਜੀ ਹਾਂਜੀ ਉਹ ਉਈ ਤੇ, ਸਾਨੂੰ ਤੇ ਸਾਨੂੰ ਚਾਹੀਦਾ ਹੈ ਬਈ ਸਵੇਰ ਸਵੇਰ ਦੀ ਜਿਹੜੀ ਤਾਜ਼ੀ ਹਵਾ ਏ ਉਹ ਉਹ ਲੈਣੀ ਚਾਹੀਦੀ ਹੈ, ਬੱਚਿਆਂ ਨੂੰ ਵੀ ਲੈ ਦੇਣੀ ਚਾਹੀਦੀ ਹੈ ਹੈ ਉਹ ਚੀਜ਼ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀਓ ਤੇ ਪਹਿਲੇ ਟਾਈਮ ਹਾਂਜੀ ਹਾਂਜੀ ਪਹਿਲੇ ਟਾਈਮ ਬੱਚੇ ਕਯਾ ਸਵੇਰੇ ਸਵੇਰੇ ਉਠ ਕੇ ਅਸੀਂ ਲੋਕ ਹੀ ਸਵੇਰੇ ਸਵੇਰੇ ਉੱਠ ਕੇ ਆਪਣੇ ਟਾਈਮ ਤੇ ਸੈਰ ਕਰਨ ਚਲੇ ਗਏ ਹਾਂ ਖੇਲਣ ਚਲੇ ਗਏ ਆਂ
ਹਾਂ ਉਹੀ ਹੈ ਨਾ ਥੋੜਾ ਆਪਣਾ ਵੀ ਟਾਈਮ ਕੱਢਣਾ ਪੈਂਦਾ ਸਾਨੂੰ ਪਰ ਸਾਡੇ ਕਰਨਾ ਔਖਾ ਜਾਂਦਾ ਘਾਰ ਕੰਮ, ਟਾਈਮ ਕੱਢਣਾ ਔਖਾ ਹੋ ਜਾਂਦਾ ਐ
ਹਾਂਜੀ ਹਾਂਜੀ ਉਹੀਓ ਨਾ ਉਹੀਓ ਤੇ
ਦੇਨੀ ਆਂ
ਹਾਂਜੀ ਹਾਂਜੀ ਲਾਈਫ ਬਿਜ਼ੀ ਬਹੁਤ ਅੱਜ ਕੱਲ ਟਾਈਮ ਟਾਈਮ ਕਿਸੇ ਕੋਲ ਹੈ ਹੀ ਨਹੀਂ ਅੱਜ ਕੱਲ ਸਭ ਨਾ ਆਪਣੇ ਆਪਣੇ ਚ ਹੀ ਕਹਿੰਦੇ ਨੇ ਅਸੀਂ ਮਸਤ ਹੈਗੇ ਹਾਂ ਮਤਲਬ ਕੋਈ ਕਿਸੀ ਨੂੰ ਅੱਜ ਕੱਲ ਬੁਲਾ ਕੇ ਵੀ ਰਾਜ਼ਜੀ ਨਹੀਂ ਹੈਗਾ ਮਤਲਬ ਸਾਨੂੰ ਕਹਿੰ ਤੇ ਮੈਂ ਮੈਂ ਤੇ ਮੈਂ ਹੀ ਹਾਂ
ਆਪਣੇ ਆਪਣੇ ਚ ਹੀ ਮਸਤ ਹੈਗੇ ਨੇ ਮਸਾਜੇ
ਹਾਂਜੀ ਸਭ ਕਹਿੰਦੇ ਨੇ ਮੈਂ ਬਿਜ਼ੀ ਹਾਂ ਬਸ ਮੈਨੂੰ ਕਿਸੇ ਦੀ ਕੋਈ ਪਰਵਾਹ ਨੀ ਮੈਂ ਆਪਣੀ ਬੀਜੀ ਆ ਮੈਂ ਨੀ ਕਿਸੇ ਵੱਲ ਵੇਖਣਾ ਚਲੋ ਪੈਲੇ ਟਾਈਮ ਤੇ ਸਬ ਕੱਠੇ ਹੋ ਕੇ ਬੈਂਦੇ ਸੀ, ਗੱਲਾਂ ਕਰਦੇ ਸੀ ਵਧੀਆ ਮਹੌਲ ਸੀ ਅੱਜ ਕੱਲ ਦਾ ਮਹੌਲ ਵੀ ਅੱਛਾ ਨੀ ਰਿਆ ਹੈ
ਹੂੰ, ਹੂੰ।
ਅੱਜ ਕੱਲ ਦੇ ਮਹੌਲ ਚ ਵੀ ਫ਼ਰਕ ਪੈ ਗਿਆ।
ਹਾਂ।
ਕੁਛ ਮਾਹੌਲ, ਕੁਛ ਮਾਹੌਲ ਵੀ, ਕੁਛ ਮਾਹੌਲ ਵੀ ਨੀ ਰਿਆ ਐਦਾਂ ਦਾ।
ਹਾਂ ਕੱਲੇ ਕਿਸੀ ਨੂੰ ਛੱਡ ਨੀ ਸਕਦੇ ਬੰਦਾ, ਕਿਸੇ ਨੂੰ ਬਾਰ ਬ
ਹਾਂਜੀ, ਕੱਲਾ ਨੀ ਛਡ ਸਕਦੇ ਦੇਖੋ ਕਿੰਨੇ ਬੱਚੇ ਕਿਡਨੈਪ ਹੋਰੇ ਨੇ।
ਹਾਂ ਓਹੀ ਤੇ ਹੈ ਨਾ ਯਾ ਭਾਵੇਂ ਧੀਆਂ ਹੋਣ, ਤੇ ਭਾਵੇਂ ਮੁੰਡੇ ਹੋਣ ਕੱਲਾ ਛੱਡਿਆ ਨੀ ਜਾਂਦਾ ਕਿਸੀ ਨੂੰ ਵੀ।
ਅੱਜ ਕੱਲ ਦੀ ਬੱਚਿਆ ਪੈਲੇ ਟਾਈਮ ਤੇ ਜਿੰਨੇ ਜਾਦਾ ਬੱਚੇ ਹੁੰਦੇ ਸੀ ਨਾ, ਓਨੇ ਲੋਕ ਬੇਪਰਵਾ ਹੁੰਦੇ ਸੀ। ਵੀ ਸਾਡੇ ਬੱਚੇ ਬਾਹਰ ਖੇਲ ਰੇ ਨੇ, ਕਿਸੇ ਦੇ ਘਰ ਵੀ ਸੋ ਗਏ ਨੇ ਕੋਈ ਟੈਂਸ਼ਨ ਨੀ ਹੈ, ਪਰ ਅੱਜ ਕਲ ਬੱਚੇ ਘੱਟ ਨੇ ਪਰ ਟੈਨਸ਼ਨ ਜਾਦਾ ਏ। ਦੋ ਮਿੰਟ ਵੀ ਬੱਚਾ ਐਧਰ ਦਾ ਉੱਧਰ ਹੋ ਜੇ ਨਾ ਤੇ ਕੈਂਦੇ ਹਾਏ ਕਿੱਥੇ ਗਿਆ ਵਾ, ਹਾਏ ਕਿੱਥੇ ਗਿਆ ਮਤਲਬ ਇੰਨਾ ਖੌਫ਼ ਪੈ ਗਿਆ ਵਾ ਅੱਜ ਕੱਲ ਦੇ ਜਮਾਨੇ ਦੇ ਹਿਸਾਬ ਨਾਲ ਜਮਾਨਾ ਕਿੰਨਾ ਖ਼ਰਾਬ ਹੋ ਗਿਆ ਦਾ ਏ।
ਹੂੰ, ਹੁਣ ਜਮਾਨੇ ਦੇ ਹਿਸਾਬ ਨਾਲ ਵੀ ਚੱਲਨਾ ਪੈਂਦਾ ਐ ਨਾ, ਕੀ ਕਰੀਏ ਹੁਣ ਸੰਭਾਲਨਾ ਤੇ ਪੈਂਦਾ ਈ ਏ।
ਹਾਂਜੀ, ਹਾਂਜੀ ਨਈ, ਨਈ ਅਪਨੇ ਬਚਿਆ ਦਾ ਜਿੰਨਾ ਧਿਆਨ ਰੱਖਿਆ ਜਾਏ ਨਾ ਅੱਜ ਕੱਲ ਦੇ ਟਾਈਮ ਤੇ ਓਨਾ ਥੋੜਾ ਐ। ਹੈਗਾ ਏ ਉਹੀ ਉ ਤੇ ਤੇ ਕੱਲੇ ਰਿਕਸ਼ੇ ਮਤਲਬ ਸਕੂਲ ਜਿਵੇਂ ਬੱਚਿਆਂ ਨੂੰ ਲੈਨ ਜਾਂਦੇ ਆ ਅਸੀ ਖੁਦ ਈ ਲੈਨ ਜਾਂਦੇ ਆਂ, ਖੁਦ ਈ ਛੱਡਨ ਜਾਂਦੇ ਆਂ, ਰਿਕਸੇ਼ਆਂ ਵਾਲਿਆਂ ਤੇ ਵੀ ਵਿਸ਼ਵਾਸ ਨੀ ਕੀਤਾ ਜਾ ਸਕਦਾ ਅੱਜ
ਅੱਜ ਕੱਲ ਕਿਸੀ ਤੇ ਵਿਸ਼ਵਾਸ ਨੀ ਕੀਤਾ ਜਾ, ਸਈ ਗੱਲ ਐ।
ਹਾਂਜੀ ਵੇਖੋ ਇਹ ਨਿਊਜ਼ ਕਿੰਨੀ ਫੈ਼ਲ ਰਹੀ ਏ ਓ ਨਿੱਕੀ ਜੀ
ਸੇਫ਼ ਕਰ ਸਕਨੇ ਆਂ।
ਹਾਂਜੀ, ਹਾਂਜੀ ਸਾਡੇ ਤੋਂ ਵੱਧ ਬੱਚੇ ਦੀ ਕੋਈ ਰਾਖੀ ਨੀ ਕਰ ਸਕਦਾ। ਅਪਾਂ ਕਿਸੀ ਦੇ ਸਿਰ ਤੇ ਅਪਨਾ ਬੱਚਾ ਨੀ ਛੱਡ ਸਕਦੇ ਅੱਜ ਕੱਲ ਦੇ ਟਾਈਮ ਤੇ। ਬਈ ਹਾਂ ਸਾਡਾ ਐ ਬੰਦਾ ਸਾਡਾ ਬੱਚਾ ਸੰਭਾਲ ਲਏਗਾ। ਹਾਂਜੀ।
ਪਰ ਰੱਖਨਾ ਈ ਨੀ ਚਾਈਦਾ ਕਿਸੇ ਤੇ ਵੀ ਨਾ।
ਹੂੰ, ਅਸੀ ਤੇ ਅਪਨੇ ਬੱਚੇਆਂ ਨੂੰ ਖੁਦ ਈ ਛ ਛੱਡਣ ਜਾਂਨੇ ਆਂ ਸੂਕੂਲ ਖੁਦ ਈ ਲੈਨ ਜਾਂਨੇ ਆਂ, ਤੂਸੀ ਰਿਕਸ਼ਾ ਲਗਵਾਇਆ ਦਾ ਅਪਨੇ ਬੱਚਿਆਂ ਦਾ?
ਜੇ ਛੋਟੇ ਵਾਲਾ ਤੇ ਔਟੋ ਤੇ ਜਾਂਦੈ, ਤੇ ਵੱਡੇ ਵਾਲੇ ਨੂੰ ਮੈਂ ਸੈਕਲ ਤੇ ਭੇਜ ਦੇਨੀ ਆਂ।
ਹਾਂਜੀ, ਪਰ ਫੇਰ ਵੀ, ਹਾਂਜੀ ਨਈ ਤੂਸੀ ਓਹਨੂੰ ਕਿਆ ਕਰੋ ਸੈਕਲ ਤੇ ਜਾਂਦਿਆਂ ਧਿਆਨ ਨਾਲ ਜਾਏ ਕਿਸੀ ਸਮਝਾ ਕੇ ਰੱਖੋ ਬਚਿਆ ਨੂੰ ਕਿਸੀ ਦੀ ਗੱਲ ਨੀ ਸੁਨਨੀ
ਕਿ ਕਿਸੀ ਨੂੰ ਸੁਨ ਗੱਲ ਨੀ ਕਰਨੀ, ਕਿਸੇ ਕੋਲ ਚੀਜ ਲੈ ਕੇ ਖਾਣੀ ਨੀ ਕਿਸੀ ਦੀ ਕੋਈ ਮਤਲਬ ਗੱਲ ਸੁਨਨੀ ਨੀ ਰੂਕ ਕੇ।
ਹਾਂਜੀ, ਹਾਂਜੀ। ਹਾਂਜੀ, ਚਲੋ ਠੀਕ ਏ, ਅੱਛਾ ਸਤਿ ਸ੍ਰੀ ਅਕਾਲ, ਫੇਰ ਗੱਲ ਕਰਦੇ, ਓਕੇ ਜੀ, ਓਕੇ।